ਹੈਲੋ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ,
ਅਸੀਂ ਵਧੀਆ ਮੈਮ ਤੁਸੀਂ ਦੱਸੋ ਜੀ,
ਵਧੀਆ ਅਸੀ ਵੀ,
ਸਾਰੇ ਪਰਿਵਾਰ ਦੇ ਮੈਂਬਰ ਕਿਵੇਂ ਨੇ ਮੈਮ,
ਸਭ ਵਧੀਆ ਨੇ,
ਅੱਛਾ ਬਹੁਤ ਵਧੀਆ ਜੀ,
ਹਾਂਜੀ ਹੋਰ, ਕੁਛ ਨੀ ਬਸ ਬੈਠੀ ਸੀ,
ਅੱਛਾ ਜੀ,
ਹਾਂਜੀ,
ਤੁਸੀਂ ਦੁਪਹਿਰ ਦਾ ਖਾਣਾ ਬਣਾ ਲਿਆ ਏ
ਨਹੀਂ ਹਾਲੇ ਤਾਂ ਬਣਾਇਆ ਨਹੀਂ ਨਾ ਅਸੀਂ ਖਾਣਾ ਆ ਖਾਂਦੇ ਨੀ ਹੁੰਦੇ ਅਸੀਂ
ਅੱਛਾ ਜੀ, ਹੁਣ ਤਾਂ ਦਿਨ ਬਹੁਤ ਵੱਡੇ ਨੇ ਗੇ ਤੁਸੀਂ ਖਾਣਾ ਕਿਉਂ ਨਹੀਂ ਖਾਂਦੇ,
ਵੈਸੇ ਹੀ ਬਸ ਭੁੱਖ ਹੀ ਨੀ ਲੱਗਦੀ ਸਾਨੂੰ,
ਅੱਛਾ ਜੀ, ਤੁਸੀਂ ਸਵੇਰੇ ਖਾਣਾ ਲੇਟ ਖਾਂਦੇ ਹੋ,
ਹਾਂਜੀ ਨੌ ਕ ਵਜੇ ਖਾ ਲੈਨੇ ਆ ਅਸੀਂ।
ਅੱਛਾ ਈ।
ਹਾਂਜੀ ਤੁਸੀਂ ਸਾਰੇ ਖਾਂਣੇ ਓ ਦਪੈਰੇ?
ਹਾਂਜੀ ਅਸੀਂ ਸਾਰੇ ਖਾਣਾ ਖਾਂਣੇ ਆ ਯੀ।
ਠੀਕ ਐ ਜੀ।
ਕਿਉਂਕਿ ਅਸੀਂ ਸਵੇਰੇ ਸਾਢੇ ਕ ਅੱਠ ਵੱਜੇ ਖਾ ਲੈਂਣੇ ਆਂਗੇ।
ਫੇਰ ਤੁਸੀਂ ਜਲਦੀ ਖਾਂਨੇ ਓ?
ਹਾਂਜੀ ਅਸੀਂ ਉਸ ਤੋਂ ਬਾਦ ਕੁਛ ਨੀ ਖਾਂਦੇ ਹੈਗੇ।
ਠੀਕ ਐ ਜੀ।
ਸਾਨੂੰ ਹੁਣ ਫੇਰ ਭੁੱਖ ਲਗ ਔਦੀ ਐਗੀ।
ਹਾਂਜੀ ਓ ਤਾਂ ਹੈ ਜਲਦੀ ਖਾਣ ਕਰਕੇ।
ਹਾਂਜੀ
ਹੋਰ ਥੋਡੇ ਬੱਚੇ
ਸਾਡੇ ਬੱਚੇ ਬਧੀਆ ਨੇ ਉਹ ਹੁਣ ਉੱਠ ਰਹੇ ਨੇ ਗੇ।
ਚਲ ਵਧੀਆ ਚਲੋ।
ਹਾਂਜੀ!
ਟੁੱਟਿਆ ਚ ਨੀ ਆਯਾ ਕੋਈ ਤੁਹਾਡੇ?
ਕੱਲ ਨੂੰ ਓਣਗੇ ਮੇਰੇ ਦੀਦੀ।
ਅੱਛਾ ਵਧੀਆ ਚਲੋ ਰੌਣਕ ਲਗ ਜੂਗੀ।
ਹਾਂਜੀ ਹਾਂ, ਉਨਾਂ ਦੇ ਦੋ ਬੱਚੇ ਨੇ ਗੇ। ਇਕ ਕੁੜੀ ਐ, ਤੇ ਇਕ ਮੁੰਡ ਹੈਗਾ।
ਚ ਵਧਿਐ ਚਲੋ।
ਓਵੀ ਦੋਨੇ ਬੋਤ ਸ਼ਰਾਰਤੀ ਨੇਗੇ।
ਬੱਚੇ ਤਾਂ ਸ਼ਰਾਰਤੀ ਓ ਹੁੰਦੇ ਨੇ।
ਹਾਂਜੀ ਹਾਂ, ਉਨਾਂ ਨਾਲ ਬੋਤ ਜੀਅ ਲਗ ਜਾਂਦਾ ਹੈਗਾ।
ਹਾਂਜੀ!
ਕਿਉਂਕਿ ਜਦੋਂ ਬੱਚਾ ਬੋਲਦਾ ਰੈਂਹਦਾ ਹੈਗਾ, ਫੇਰ ਵਧੀਆ ਜੀਅ ਲਗਦਾ ਹੈਗਾ।
ਹਾਂਜੀ ਓ ਤਾ ਹੈ।
ਐਮੇ ਐ ਵੀ ਚਲੋ ਉਨਾਂ ਦੇ ਔਨ ਨਾਲੇ ਕਿਤੇ ਜਾ ਆਵਾਂਗੇ ਨਾਲੇ।
ਹਾਂਜੀ ਜਾ ਆਯੋ ਚਲੋ।
ਜਿਵੇਂ ਕਿਸੇ ਗੁਰਦਵਾਰਾ ਸਾਇਬ ਜਾ ਯਾਵਾਂਗੇ ਚਲੋ।
ਹਾਂਜੀ!
ਨਾਲੇ ਚਲੋ ਓ ਜਾਯੇ ਉਣਗੇ, ਨਾਲੇ ਅਸੀ ਜਾਯੇ ਆਵਾਂਗੇ।
ਹਾਂਜੀ!
ਫੇਰ ਅਸੀ ਨੇ ਸ਼ੋਪਿੰਗ ਕਰਨ ਜਾਣਾ ਈ ਗਾਂ। ਦੀਦੀ ਹੋਰ ਨੂੰ ਕੱਪੜੇ ਦਵਾ ਕੇ ਲਿਓਣੇ ਨੇ। ਤੇ ਓਨਾ ਦੇ ਬੱਚਿਆਂ ਨੂੰ ਦਵਾ ਕੇ ਲਿਓਣੇ ਲੈਹਿਨਗੇ
ਵਧੀਐ ਜੋ ਨੇੜੇ ਤੋ ਈ ਲੈ ਕੇ ਓਂਦੇ ਹੋਂਗੇ?
ਹਾਂਜੀ ਸੰਗਰੂਰ ਤੋਂ ਈ ਸਿਲਾਏ ਹੈਗੇ।
ਚੋਂ ਠੀਕ ਐ ਜੀ।
ਹਾਂ ਬੀ ਚਲੋ ਨਾਲੇ ਉਨ੍ਹਾਂਨੂੰ ਕੱਪੜੇ ਦਵਾ ਲਿਆਵਾਂਗੇ।
ਹਾਂਜੀ!
ਫਿਰ ਓ ਕੱਲ੍ਹ ਨੂੰ ਆ ਜਾਣਗੇ, ਬਸ ਦੋ ਚਾਰ ਦਿਨ ਹੀ ਲੋਂਗੇ।
ਐਨੇ ਘੱਟ ਦਿਨ ਕਾਤੋਂ ਲਾਣਗੇ।
ਫਿਰ ਉਨ੍ਹਾਂਨੂੰ ਸਕੂਲ ਦਾ ਕੰਮ ਹੈਗਾ। ਓ ਕੈਂਦੇ ਵੀ ਸਾਡਾ ਸਕੂਲ ਦਾ ਕੰਮ ਬੋਤ ਪਿਆ ਹੈਗਾ, ਏਸ ਕਰਕੇ ਵੀ ਫੇਰ ਸਾਨੂੰ ਟਾਈਮ ਨੀ ਲਗਣਾ ਹੈਗਾ। ਪੂਰਾ ਕਰਨ ਦਾ।
ਹਾਂਜੀ ਓ ਤਾ ਹੈ।
ਤਾਂ ਕਰਕੇ ਫੇਰ ਓ ਕੈਹਦੇ, ਵੀ ਅਸੀਂ ਜਲਦੀ ਹੀ ਵਾਪਸ ਜਾਣਾ
ਫਿਰ ਜਲਦੀ ਆ ਜਾਂਦੇ, ਜੇ ਜਲਦੀ ਜਾਣਾ ਸੀ।
ਉਹਨਾਂ ਦੀ ਪਹਿਲਾਂ ਉਹ ਜਣਗਣਨਾ ਦੇ ਵਿੱਚ ਡਿਊਟੀ ਲੱਗੀ ਹੋਈ ਸੀ
ਠੀਕ ਹੈ ਜੀ
ਉਹ ਫਿਰ ਹੁਣ ਕੱਲ ਖਤਮ ਹੋਈ ਹੈਗੀ ਫੇਿਰ ਉਹ ਕਹਿੰਦੇ ਵੀ ਅਸੀਂ ਉਓਨੀ ਦੇਰ ਆ ਨਹੀਂ ਸਕਦੇ ਹੈਗੇ, ਵੀ ਜਿੰਨਾ ਚਿਰ ਸਾਨੂੰ ਗਵਰਮੈਂਟ ਵੀ ਦਿੰਦੀ ਨੀ ਹੈਗੀ ਲਿਖ ਕੇ
ਹਾਂਜੀ
ਤਾਂ ਕਰਕੇ ਫਿਰ ਉਨਾਨੂੰ, ਅੱਜ ਹੀ ਛੁੱਟੀ ਮਿਲੀ ਸੀਗੀ
ਠੀਕ ਹੈ ਜੀ
ਹਾਂਜੀ ਹੋਰ ਤੁਹਾਡੇ ਮੰਮਾ ਕੀ ਕਰ ਰਹੇ ਨੇ
ਕੁਛ ਨੀ ਬਸ ਸੁੱਤੇ ਪਏ ਨੇ।
ਅੱਛਾ। ਓ ਵੀ ਸੋ ਜਾਂਦੇ ਨੇ ਦਪੈਰੇ ਕੰਮ ਕਰਕੇ ਥੱਕ ਜਾਂਦੇ ਹੋਣੇ।
ਹਾਂਜੀ।
ਅੱਛਾ। ਫਿਰ ਤੁਆਡੇ ਮੰਮਾ ਡੰਗਰਾਂ ਦਾ ਵੀ ਆਪੇ ਹੀ ਕਰਦੇ ਨੇ ਹੈਂਗੇ।
ਹਾਂਜੀ ਸਾਰਾ ਕੁਛ ਈ ਆਪ ਕਰਦੇ ਰਹੇ, ਹੁਣ ਡੈਡੀ ਤਾਂ ਸਵੇਰੇ ਜਲਦੀ ਚੱਲ ਜਾਂਦੇ ਨੇ ਰਾਤ ਨੂੰ ਦੱਸ ਵਜੇ ਆਉਂਦੇ ਨੇ਼।
ਫੇਰ ਬੋਤ ਔਖਾ ਹੋ ਜਾਂਦਾ ਹੈਗਾ।
ਹਾਂਜੀ।
ਫੇਰ ਧਾਰਾ ਵੀ ਤੁਹਾਡੇ ਮੰਮੀ ਆਪ ਹੀ ਕੱਢਦੇ ਨੇਗੇ
ਸਵੇ ਇੱਕ ਟਾਈਮ ਈ ਮਿਲਦੀ ਐ‌ ਬਸ ਸਵੇਰੇ ਕਰ
ਅੱਛਾ-ਅੱਛਾ ਏ ਫੇਰ ਤਾਂ ਚਲੋ ਠੀਕ ਹੈਗਾ। ਕੱਲੇ ਬੰਦੇ ਨੂੰ ਕੰਮ ਕਰਨਾ ਬੋਹਤ ਔਖਾ ਹੋ ਜਾਂਦਾ ਹੈਗਾ।
ਹਾਂਜੀ ਬਸ ਹੁਣ ਡੰਗਰਾਂ ਦਾ ਈ ਹੁੰਦਾ ਬਸ ਹੁਣ ਮੰਮੀ ਉੱਠ ਚਾ-ਪਾਣੀ ਕਰਕੇ ਬਸ ਥੋੜਾ ਟਾਈਮ ਚਾਰ ਕੁ ਵਜੇ ਲੱਗ ਜਾਣਗੇ ਦੋ ਘੰਟੇ ਚ ਕੰਮ ਨਿਬੜ ਜਾਂਦਾ।
ਚਲੋ ਵਧੀਆ ਫੇਰ ਤਾਂ।
ਹੌਲੀ-ਹੌਲੀ ਚਲੋ ਮੌਸਮ ਦਾ ਫਰਕ ਪਈ ਜਾ ਰੇਹਾ ਹੈਗਾ ਫੇਰ ਤਾਂ ਸੌਖਾ ਹੋ ਜਾਂਦਾ ਥੋੜਾ।
ਹਾਂਜੀ।
ਹੋਰ ਤੁਹਾਡੇ ਡੈਡੀ ਖੇਤ ਦੇ ਵਿੱਚ ਹੁਣ ਬਾਹ ਵਹਾਹੀ ਕਰ ਰਹੇ ਨੇ
ਕੀ ਹਾਂਜੀ ਬਸ ਜੀਰੀ ਵੀ ਲਾਗੇ।
ਅੱਛਾ ਜੀ ਅੱਛਾ। ਚਲੋ ਵਧੀਆ ਗੱਲ ਹੈਗੀ ਹੁਣ ਤਾਂ ਜੇ ਰੱਬ ਈ ਇੱਕ-ਦੋ ਮੀਂਹ ਪਾ ਦੇ ਸਭ ਦੀਆਂ ਜੀਰੀਆਂ ਚੱਲ ਪੈਣ।
ਹਾਂਜੀ ਓ ਤਾਂ ਹੈ।
ਕਿਉਂਕਿ ਸਾਰੇਆਂ ਨੂੰ ਬੋਹਤ ਸੌਖਾ ਹੋਜੂਗਾ।
ਹਾਂਜੀ ਬਸ ਇਧਰ ਨਵੀ ਜਿਨਾਂ ਦੀ ਮੋਟਰਾਂ ਹੈਗੀਆ ਨ ਡੈਡੀ ਓਨਾਂ ਦੀ ਚਲਾ ਲੈਂਦੇ ਨੇ ਓਨਾਂ ਦੀ ਚਲਾ ਕੇ ਵਧੀਆ ਚੱਲ ਹੋ ਜਾਂਦਾ।
ਚੱਲ ਫੇਰ ਤਾਂ ਬੋਹਤ ਵਧੀਆ ਹੈਗਾ।
ਹਾਂਜੀ ਹਾਂ।
ਕਿਉਂਕਿ ਤੁਆਡੇ ਗੁਵਾਂਢੀ ਬੋਤ ਵਧੀਆ ਹੋਣੇ।
ਹਾਂਜੀ ਓ ਤਾਂ ਹੈ।
ਚਲੋ ਵਧੀਆ ਹੈਗਾ।
ਐਵੇਂ ਨੀ ਕਰਦੇ ਹੈਗੇ ਵੀ ਹਨਾ ਕਿਉਂ ਦੇਣਾ ਕਿਸ ਨੂੰ ਪਾਣੀ ਮਤਲਬ ਵਧੀਆ ਦੇ ਦਿੰਦੇ ਨੇ ਹਰ ਸਾਲ ਈ ਅਸੀਂ ਐਵੇਂ ਕਰਦੇ ਆ।
ਅੱਛਾ-ਅੱਛਾ।
ਹਾਂਜੀ।
ਨਈ ਤਾਂ ਅੱਜ-ਕੱਲ੍ਹ ਲੋਕ ਦਿੰਦੇ ਨੀ ਕੈਣਗੇ ਵੀ ਅਸੀਂ ਆਪਣੀ ਜੀਰੀ ਪਗੋਣੀ ਐ।
ਹਾਂਜੀ ਜੇ ਆਪਾਂ ਦੇਵਾਂਗੇ ਫੇਰ ਈ ਅਗਲਾ ਦਿੰਦਾ।
ਹਾਂਜੀ ਹਾਂ ਏ ਤਾਂ ਗੱਲ ਸਭ ਤੋਂ ਸਹੀ ਹੈਗੀ।
ਅੱਜ-ਕੱਲ ਤਾਂ ਟਾਈਮ ਈ ਐਵੇਂ ਦਾ ਕਿਉਂਕੀ ਜੇ ਆਪਾਂ ਕਿਸੇ ਦੇ ਕੰਮ ਆਵਾਂਗੇ ਤਾਂ ਆਪਣੇ ਕੰਮ ਆਊਗਾ ਅਗਲਾ।
ਹਾਂਜੀ ਹਾਂ।
ਹੋਰ ਦੱਸੋ ਤੁਸੀਂ ਕੀ ਕਰ ਰਏ ਓ ਇਸ ਟਾਈਮ?
ਕੁਛ ਨੀ ਬਸ ਵੇਲੀ ਬਸ, ਪਈ ਸੀ।
ਅੱਛਾ-ਅੱਛਾ।
ਹਾਂਜੀ ਬਸ ਹੁਣ ਦੇਖਦੇ ਆ ਕੁਛ ਖਾਣ ਨੂੰ ਬਣਾਨੀ ਆ ਮੈਂ।
ਆਛਾ ਅੱਜ ਮਨ ਕਰਦੇ ਕੁਛ ਖਾਣ ਦਾ?
ਨਈ ਵੈਸੇ ਕਦੇ ਕਦੇ ਹੋ ਜਾਂਦਾ ਵੀ ਚਲੋ ਕੁੱਛ ਖਾ ਲੀਏ।
ਹਾਂਜੀ ਹਾਂ ਫਰੈਂਚ ਫਰਾਈਜ਼ ਬਣਾ ਲੋ
ਨਈ ਗਰਮੀ ਹੁ ਬੌਤ ਐ ਐਨਾ ਟਾਈਮ ਰਸੋਈ ਚ ਖੜੇਆ ਨੀ ਜਾਦਾ।
ਪੱਖਾ ਲਗਾਓ ਤੇ ਬਣਾਓ।
ਨਈ ਬਸ ਐਨਾ ਟਾਈਮ ਨਈ
ਅੱਛਾ। ਮੈਂ ਤਾਂ ਬਣਾ ਲੈਣੀ ਆ ਜਦੋਂ ਵੀ ਕੁਛ ਖਾਣ ਦਾ ਮਨ ਕਰਦਾ ਐਗਾ। ਅਪਣੇ ਬੱਚੇ ਲਈ ਵੀ ਬਣਾ ਦੈਨੀ ਆ। ਆਪਦੇ ਹਸਬੈਂਡ ਲਈ ਵੀ ਬਣਾ ਲੈਣੀ ਆ ਤੇ ਅਪਣੇ ਲਈ ਵੀ ਬਣਾ ਲੈਣੇ ਹਗੇ ਜਿਹੜੀ ਚੀਜ਼ ਖਾਣ ਦਾ ਮਨ ਕਰਦੈ।
ਵਧੀਆ ਚਲੋ।
ਜੇ ਕੁਛ ਬਾਰੋਂ ਖਾਣ ਦਾ ਮਨ ਕਰਦਾ ਤਾਂ ਓਥੋਂ ਮੰਗਵਾ ਲੈਣ ਆਗੇ।
ਕੱਲ ਈ ਮੈਂ ਸਭ ਖਾਦਾ ਤੀ ਸੈਕਿੰਡ ਟਾਈਮ ਖਾਦਾ ਸੀ ਬੋਤ ਟੇਸਟੀ ਸੀ।
ਕੀ ਖਾਧਾ ਸੀ ਤੁਸੀਂ?
ਸਬ-ਸਬ।
ਓ-ਓ ਕੀ ਹੁੰਦਾ ਐ?
ਜੇਵੇਂ ਆਪਣੇ ਆ ਸੱਭ ਵੀ ਖੁੱਲੇ ਹੋਏ ਨੇ ਜੇੜੇ, ਓਨਾਂ ਦੇ ਵੀ ਚ ਸਬ ਮਿਲਦਾ ਐ।
ਮੈਂ ਤਾਂ ਸੁਣਿਆ ਨੀ ਪੈਲੀ ਵਾਰ ਈ ਸੁਣਿਆ।
ਹਾਂ ਮੈਂ ਵੀ ਨੀ ਪੈਂਲਾਂ ਸੁਣਿਆ ਸੀਗਾ ਮੈਨੂੰ ਵੀ ਹੁਣੇ ਪਤਾ ਲ ਗੇ ਵੇਆ ਤੋਂ ਬਾਦ, ਬਹੋ ਤ ਸਵਾਦ ਹੁੰਦਾ ਹੈਗਾ।
ਚੱਲ ਜਦੋਂ ਤੁਸੀਂ, ਆਏ ਕਦੇ ਸਾਡੇ ਕੋਲ ਅਸੀਂ ਖਵਾਵਾਂਗੇ ਤੁਆਨੂੰ।
ਜ਼ਰੂਰ
ਹੂੰ ਪਰ ਭਾਈ ਸ਼ਾਮ ਟਾਈਮ ਆਉਂਦਾ ਗਾ ਓ ਬਸ ਚਾਰ ਵਜੇ ਤੋਂ ਬਾਦ, ਲੈਰੇ ਤੋਂ ਲੈ ਕੇ ਆਉਨੇ ਆ ਅਸੀਂ।
ਅੱਛਾ ਵੈਸੇ ਹੁੰਦਾ ਕੀ ਆ ਓਦੇ ਚ?
ਬਸ ਓ ਪੈਲਾਂ ਤਾਂ ਵੀ ਆਪਣਾ ਜਿੱਦਾਂ ਡਬਲ ਰੋਟੀਦੀ ਉਸ ਤਰ੍ਹਾਂ ਕਾਫ਼ੀ ਲੋਂਂਗ ਹੁੰਦਾ ਹੈਗਾ ਓਦੇ ਵਿੱਚ ਨੂਡਲਸ ਵਗੈਰਾ ਟੀਕੀ ਵਗੈਰਾ ਰੇ ਸਾਰਾ ਕੁਛ ਪਾਇਆ ਹੁੰਦਾ ਹੈਗਾ। ਕਰੀਮ ਵਗੈਰਾ, ਕਰੰਚੀ ਜ ਬਣਾਇਆ ਹੁੰਦਾ ਹੈਗਾ।
ਠੀਕ ਐ ਬਰਗਰ ਟਾਈਪ ਹੋਣਾ?
ਹਾਂ ਬਸ ਲਾ ਲੋ ਵੀ ਬਰਗਰ ਟਾਈਪ ਹੁੰਦਾ ਥੋੜਾ ਜੇਆ ਓਦੇ ਨਾਲੋਂ ਟੇਸਟ ਅਲੱਗ ਦਾ ਹੁੰਦਾ ਹੈਗਾ।
ਹੂੰ, ਠੀਕ ਐ ਜੀ।
ਹਾਂ ਬਰਗਰ ਤਾਂ ਆਪਣਾ ਛੋਟਾ ਹੁੰਦਾ ਚਲੋ ਉਵੇਂ ਦਾ ਪੈਸਿਆਂ ਨਾਲ ਵੀ ਫ਼ਰਕ ਹੁੰਦਾ ਹੈਗਾ
ਹਾਂਜੀ
ਤੇ ਉਹ ਥੋੜਾ ਜਿਹਾ ਲੋਂਂਂਗ ਹੁੰਦਾ ਹੈਗਾ ਜਿੱਦਾਂ ਆਪਾਂ ਹੋਟ ਡੋਕ ਕਹਿ ਦਦੇ ਆਗੇ
ਠੀਕ ਹੈ ਠੀਕ ਹੈ
ਉਹ ਇਸ ਤਰ੍ਹਾਂ ਦਾ ਹੁੰਦਾ ਹੈਗਾ ਬੋਤ ਟੇਸਟੀ ਹੁੰਦਾ ਖਾਣ ਦੇ ਵਿੱਚ ਬੋਤ ਸਵਾਦ ਆਂਦਾ
ਵਧੀਆ ਚਲੋ ਕਦੇ ਦੇਖਾਂਗੀ ਟਰਾਈ ਕਰਕੇ ਮੈਂ ਵੀ
ਹਾਂ ਹਾਂ ਜ਼ਰੂਰ ਮੈਨੂੰ ਵੀ ਨੀ ਪੈਲਾਂ ਪਤਾ ਤੀ ਮੈਂ ਵੈਸੇ ਸਭ ਵੇ ਸੁਣੇ ਸੀਗੇ ਵੀ ਸਭਵੇ ਹੁੰਦੇ ਨੇ ਹੈਗੇ ਪਰ ਮੈਨੂੰ ਇਹ ਨੀ ਪਤਾ ਸੀ ਉੱਥੇ ਬਣਦਾ ਕੀ ਹੈਗਾ
ਠੀਕ ਹੈ ਜੀ
ਮੈਨੂੰ ਹੁਣ ਪਤਾ ਲੱਗਿਆ ਵੀ ਉੱਥੇ ਸਬ ਬਣਦੇ ਨੇ ਹੈਂਗੇ
ਠੀਕ ਹੈ ਠੀਕ ਹੈ ਜੀ
ਹਾਂਜੀ ਠੀਕ ਹੈ ਮੈਮ ਚਲੋ ਨੈਕਸਟ ਕੋਲ 'ਤੇ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ